ਅਹ ਹਾਂਜੀ, ਸ ਸ਼੍ਰੀ ਕਾਲ ਜੀ। ਹੋਰ ਵਧੀਆ। ਹਾਂਜੀ, ਹਾਂਜੀ ਵਧੀਆ।
ਬਸ ਵਧੀਆ। ਹੋਰ ਕੀ ਕਰ ਰਹੇ ਸੀ? ਬਸ ਕੁਛ ਨੀ ਮੈਂ ਬੈਠੀ ਦੀ ਸੀ, ਮੈਂ ਕਿਆ ਚੱਲ ਤੋ ਬੜੇ ਦਿਨ ਹੋ ਗਏ, ਥੋਨੂੰ ਫੋਨ ਨੀ ਕੀਤਾ ਹਾਲ ਚਾਲ ਪੁੱਛਲਾਂ ਗਰਮੀ ਬੜੀ ਪੈਂਦੀ ਪਈ ਐ।
ਬਹੁ ਜ਼ਿਆਦਾ ਵੈ, ਹਾਂਜੀ।
ਹਾਂਜੀ। ਹੋਰ। ਬਣਾ ਲਿਆ ਖਾਣਾ ਵੇਗੈਰਾ।
ਸ ਚੋਲ ਚੁਲ ਧਰ ਕੇ ਬਸ
ਅੱਛਾ ਕੇਹੜੇ। ਕੀ ਬਣਾਇਆ ਤੁਸੀਂ?
ਮੈਂ ਛੋਲੇ ਚੋਲ ਬਣਾਏ ਨੇ ਅੱਜ।
ਅੱਛਾ ਅੱਛਾ, ਕਾਲੇ ਛੋਲੇ ਠੀਕ ਐ।
ਚੋਲ ਧਰ ਕੇ ਆਈ ਆ।
ਅੱਛਾ ਤੁਆਡੇ ਚਾਵਲ ਕਿਵੇਂ ਖਾਂਦੇ ਨੇ ਮਤਲਬ।
ਹਮ ਨਹੀਂ ਨਹੀਂ, ਇੰਝ ਈ ਖਾਂਦੇ ਨੇ, ਜਿਵੇਂ ਪਾਣੀ ਅਸੀਂ ਰੋੜਦੇ ਨੀ ਨਾ।
ਅ-ਅੱਛਾ ਅੱਛਾ, ਸਾਡੇ ਵੀ ਸਾਡੇ ਵੀ ਮੇਰੇ ਸੋਰੇ ਘਰਦੇ ਵੀ ਐਵੇਂ ਖਾਂਦੇ ਨੇ। ਲੱਸੀ ਪੀਆਂਗੇ ਰਾਮ ਨਾ। ਪਹਿਲੇ ਅਸੀਂ ਵਿੱਚ ਬਣਾਣ ਲੱਗ ਗਏ ਸੀ। ਦੂਸਰੇ ਵਾਲੇ। ਫੇ ਮੇਰੇ ਸੋਰੇ ਸਾਬ ਨੇ ਮਨਾ ਕਰਤਾ ਕਿ ਨਹੀਂ ਸਾਨੂੰ ਪਸੰਦ ਨਹੀਂ ਆਂਦਾ।
ਅੱਛਾ, ਤੁਸੀਂ ਕੀ ਬਣਾਇਆ?
ਅਸੀਂ ਵੀ ਕਾਲੇ ਛੋਲੇ। ਹਾਂਜੀ।
ਹੋਰ?
ਏ ਲੇ ਲਵੋ। ਬਸ ਵਧੀਆ। ਬੱਚੇ ਗਏ ਤੇ ਨੇ ਸਕੂਲ
ਬੱਚੇ ਤੇ ਹਲੇ ਆਏ ਨੀ ਆਉਣ ਵਾਲੇ ਤੇ ਗੂੜੀਆ ਮੇਰੀ
ਤੁਹਾਡੀ ਗੁੜੀਆ ਕੋਲ ਸੀ
ਉਹ ਫਿਫਥ ਕਲਾਸ ਚ ਆ
ਅੱਛਾ ਅੱਛਾ ਠੀਕ ਹੈ ਵੱਡੀ ਕਲਾਸ ਹੈ ਬੱਚੇ ਦੀ ਅਛਾ ਠੀਕ ਕਿੰਨੇ ਮੈਂਬਰ ਹੋ ਤੁਸੀਂ ਅਸੀਂ ਸੋਚਦੇ ਪਏ ਹ ਐਕਚੁਲੀ ਮੇ ਤੁਹਾਨੂੰ ਪਤਾ ਮੇਰੀ ਨਣਾਣਾ ਹੈਗੀਆਂ ਤੇ ਛੁੱਟੀਆਂ ਚ ਆਉਂਦੀਆਂ ਨੇ ਤੇ ਪਹਿਲੇ ਉਹ ਆਉਣਗੀਆਂ ਫੇਿਰ ਸੁਬਾਹ ਸੋਚਾਂਗੇ ਫੇਿਰ ਮੈਂ ਆਪਪਿੱਕੇ ਜਾਦਾ ਸ
ਅੱਛਾ ਹਾਲੇ ਨਣਾਣਾ ਆਈਆਂ ਨੇ ਮਤਲਬ
ਨਹੀਂ ਨਹੀਂ ਨਹੀਂ ਹਜੇ ਆਉਣਗੇ ਹਜੇ ਕਈਆਂ ਛੁੱਟੀਆਂ ਨਹੀਂ ਪਈਆਂ ਕਈਆਂ ਦੀ ਪੈ ਗਈਆਂ
ਅੱਛਾ ਮੈਂ ਕੱਲ ਸੋਚਦੀ ਸੀ ਪੇਕੇ ਜਾਣ ਬਾਰੇ ਕੱਲ ਜਾਈਏ
ਅੱਛਾ ਅੱਛਾ ਠੀਕ ਹੈ
ਉੱਧਰ ਇੱਕ ਸਵੀਮਿੰਗ ਪੂਲ ਬਣਿਆ ਤਾ ਨਾ ਮੈਂ ਸੋਚ ਰਹੀ ਸੀ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਨਾ ਫਿਰ ਨਹਾਾਈਏ ਅਸੀਂ ਵੀ ਵੱਡੇ ਵੀ ਨਾਈਏ
ਸਹੀ ਹੈ ਸਹੀ ਹੈ ਸ਼ਯੁਰ ਮੈਂ ਆਪਣੇ ਨਣਾਣ ਦੇ ਘਰ ਗਈ ਸੀ ਉਹਨਾਂ ਘਰ ਇੰਨਾ ਵੱਡਾ ਵੱਡਾ ਸਵਿਮਿੰਗ ਪੂਲ ਹੈ ਉਹ ਤਰਲੇ ਕਰਦੇ ਰਹੇ ਨਾਲੋਂ ਨਾਲ ਮੈਂ ਕ ਮੈਂ ਕਿਹਾ ਸਾਨੂੰ ਸ਼ੌਕ ਨੀ ਹੈ ਬਾਈ
ਅੱਛਾ ਸਾਡੇ ਇੱਥੇ ਫਾਰਮ ਹਾਊਸ ਬਣਿਆ ਤਾਂ ਵਾ ਮੇਰੇ ਵੱਡਾ ਜੇਠ ਹੈਵੇ ਉਹਨਾਂ ਦੇ ਬੱਚਿਆਂ ਦੇ ਮਤਲਬ ਉਹਨਾਂ ਦੇ ਅੱਗੇ ਬੱਚਿਆਂ ਨੇ ਬਣਾਇਆ ਦਾਵੇ ਅਸੀਂ ਪਿਛਲੇ ਸੰਡੇ ਗਏ ਸੀ ਨਹਾ ਕੇ ਆਏ ਹਾਂ ਪੂਰਾ ਪਰਿਵਾਰ ਜਾਂਦੇ ਹਾਂ ਹ
ਵਧੀਆ ਇੰਜੋਏਮੈਂਟ ਹੋ ਜਾਂਦੀ ਹਾਂ ਅੱਛੀ ਗੱਲ ਹੈ
ਉਹ ਬੱਚੇ ਫੇਰ ਕਹਿੰਦੇ ਪਏ ਨੇ ਜਾਣ ਵਾਸਤੇ ਮੰਮਾ ਲੈ ਚਲੋ ਲੈ ਚਲੋ ਮੈਂ ਕਿਹਾ ਹੁਣ ਕਿਵੇਂ ਲੈ ਕੇ ਜਾਈਏ
ਸਹੀ ਹੈ ਸਹੀ ਸਹੀ ਹੈ ਸਹੀ ਗੱਲ ਹੈ ਤੇ ਹੁਣ ਦੇਖੋਨੀ ਗਰਮੀ ਫਿਰ ਧੁੱਪੇ ਤੁਸੀਂ ਲਾਉਂਦੇ ਹੋ ਗਰਮੀ ਨਹੀਂ ਲੱਗਦੀ
ਨਹੀਂ ਨਹੀਂ ਅਸੀਂ ਜਾਂਨੇ ਦੋ ਤਿੰਨ ਵਜੇ ਜੇ ਹਾਂ ਜਦ ਤੋਂ ਜਾਈਏ ਤੇ ਸ਼ਾਮ ਪੈ ਜਾਂਦੀ ਹੈ ਦੂਰ ਐ ਨਾ ਤੇ ਅੱਧਾ ਘੰਟਾ ਲੱਗ ਹੀ ਜਾਂਦਾ ਰਸਤੇ ਚਦੇ ਜਾਂਦੇ ਫੇਰ ਜਾ ਕੇ ਆਪਣੇ ਕੱਪੜੇ ਕੱਪੜੇ ਰੱਖਣੇ ਦੂਰ ਏ ਪਤਾ ਅੱਧਾ ਘੰਟਾ ਡੇਢ ਘੰਟਾ ਤਾਂ ਹੈ ਹੀਏ ਬਸ ਜਾਂਨੇ ਹਾਂ ਕਪੜੇ ਕੱੜੜੇ ਰੱਖਨੇ ਆਂ
ਸਹੀ ਪਿਕਨਿਕ ਹੋ ਜਾਂਦੀ ਨਾ ਇਥੇ ਵੀ ਪਿਕਨਿਕ ਹੋ ਗਈ ਦਾਦੀ ਬੱਚੇ ਮਗਰ ਪੈਂਦੇ ਨਾ ਜਾਣਾ
ਹਾਂ ਹੁਣ ਬੱਚੇ ਫੇਰ ਕਹਿੰਦੇ ਪਏ ਜਾਣ ਵਾਸਤੇ
ਅੱਛਾ
ਵੇਖੋ ਹੁਣ ਵੈਸੇ ਤਾਂ ਮੈਂ ਕਿਹਾ ਹੋਇਆ ਹੁਣ ਨਾਨੀ ਘਰ ਚੱਲੇ ਆ।
ਸਹੀ ਐ।
ਥੱਲੇ ਆ।
ਆਹਾ
ਉੱਥੇ ਈ ਨਾਹ ਨਾਹ ਕੇ ਆਜਾਗੇ ਸ਼ਾਮੀ ਆਜਾਗੇ ਵਾਪਿਸ। ਹਾਲੇ ਛੁੱਟੀਆ ਵੀ ਤਾਂ ਨਹੀਂ ਨਾ ਪਈਆਂ ਬੱਚਿਆਂ ਦੇ ਹਾਲੇ ਅੱਗੋ
ਹਾਂ ਅਜੇ ਪ੍ਰੋਪਰ ਕਈ ਸਕੂਲ ਚ ਪੈ ਗਈਆਂ ਕਈ ਸਕੂਲ ਚ ਨਹੀਂ ਪਈਆਂ।
ਹਾਂਜੀ ਹਾਂਜੀ, ਛੁੱਟੀਆਂ ਪੈਣ ਤੇ ਪਤਾ ਲੱਗੇ ਨਾ ਕੁਛ ਕਰੀਏ।
ਸਹੀ ਗੱਲ ਹੈ ਬਿਲਕੁਲ।
ਪੈ ਗੀਆਂ ਨੇ।
ਹਾਂ ਨਹੀਂ ਓਲਮੋਸਟ ਪੈ ਗੀਆ ਸਮਝ ਲਓ ਤੁਸੀਂ। ਪੈ ਗਈਆਂ ਨੇ ਇੱਕ ਤਰੀਕੇ ਦੀਆਂ। ਹਾਂਜੀ
ਹੈਗਾ ਮੰਡੇ ਤੋਂ।
ਅੱਛਾ ਤੁਹਾਡੇ ਮੰਡੇ ਤਾਂ ਪੈ ਜਾਂਣਗੇ। ਸਾਡੇ ਬੱਚੇ ਦਾ ਸ਼ਾਇਦ ਅੱਜ ਲਾਸਟ ਡੇ ਐ। ਲਾਸਟ ਈ ਐ। ਮਤਲਬ, ਅੱਜ ਹੀ ਅੱਜ ਜਾਣਾ ਫਿਰ ਇਸ ਤੋਂ ਬਾਅਦ ਛੁੱਟੀਆਂ ਪੈ ਜਾਣੀਆਂ। ਕਿਵੇਂ ਛੁੱਟੀਆਂ ਆਦੀਆਂ ਨੇ। ਛੁੱਟੀਆ ਵੀ ਨਿਕਲ ਵੀ ਜਾਂਦੀਆ ਥੋੜ੍ਹੇ ਅਸਾਈਨਮੈਂਟ ਵਗੈਰਾ ਵੀ ਤਾਂ ਮਿਲਦੀਆਂ ਹੋਣੀਆ ਬੜੀਆਂ ਹਨਾ।
ਹਾਂ ਮਿਲਦੀਆ ਨੇ ਪਿਛਲੀ ਵਾਰ ਤੇ ਮੈਂ ਬਣਾਈ ਨਹੀਂ ਸੀ ਮੈਂ। ਕੋ ਬੱਚਾ ਹੋ ਗਿਆ ਮੇਰਾ ਅੱਜ ਦੇ ਬਾਅਦ ਮੇਰੀ ਵਧੀਆ ਵੇ ਨਾ ਉਹ ਇੰਟਰਸਟ ਲੈਂਦੀ ਨਹੀਂ ਐ, ਮੈਂ ਕਿਹਾ ਮੈਂ ਬਣਾਦੀ ਨਹੀ। ਛੋਟੇ ਕਾਕੇ ਦੀ ਬਣਾ ਦਿੰਨੀ ਆ ਉਹ ਵੀ ਥੋੜੀਆਂ ਹੁੰਦੀਆਂ ਨੇ।
ਅੱਛਾ ਅੱਛਾ ਸਹੀ ਹੈ ਨਹੀਂ ਸਾਨੂੰ ਤਾਂ ਬਣਾਣੀ ਪੈਂਦੀ ਹੈ ਬਟ ਮੈਨੂੰ ਐਵੇਂ ਕਿ ਮੈਂ ਨਾ ਇੰਨੀ ਮਿਹਨਤ ਨੀ ਕਰਦੀ ਪਤਾ ਮੈਂ ਨੀ ਮਿਹਨਤ ਨੀ ਕਰਦੀ ਹਲਕਾ ਫੁਲਕਾ ਬਣਾ ਦੇਿੰਦੇ ਛੁੱਟੀ ਬਸੇ ਪੈਸੇ ਵੀ ਲਾਓ ਕੀ ਮਿਲਦਾ ਕੁਛ ਵੀ ਨਹੀਂ ਮਿਲਦਾ
ਹਾਂ, ਵੀ ਸਹੀ ਇੰਨੇ ਪੈਸੇ ਲਵਾ ਦਿੰਦੀਆਂ ਨੇ, ਬੱਚੇ ਤਾਂ ਦੇ ਨਾ ਬੱਚੇ ਨਾਈਨਥ ਟਨਥ ਹ ਹੋਣ ਬੱਚੇ
ਹਾਂ, ਆਪੇ ਬਣਾ ਲ ਹਾਂ ।ਅਸੀਂ ਪਿੱਛੇ ਸਾਡੇ ਨਾ ਕੰਪਲੇਂਟ ਕੀਤੀ ਸੀ, ਪਿਛਲੀ ਵਾਰ ਬੜੀ ਜ਼ਿਆਦਾ ਕਿਸੇ ਨੇ
ਹਾਂ, ਮੈਂ ਵੀ ਆਸ ਕੰਪਲੇਂਟ ਕੀਤੀ ਸੀ ਸੁਣਿਆ ਹੀ ਨਹੀਂ ਬਸ ਵੇਸ ਘਮਨੀ ਹੀ ਹੋਰ ਕੀ ਹੈ
ਬਿਲਕੁਲ ਬਿਲਕੁਲ
ਪੈਸੇ ਲਾਏ ਕਿਉ ਜੇ ਮੈਡਮਾ ਫੇਰ ਵੇਖਦੀਆਂ ਨੇ ਚੱਕ ਚੋਕੇ ਵ ਜਸਟਬਿਨ ਚ ਪਾ ਨਾਲੇ ਵੇਖਦੀ ਨੇ ਇਹ ਵੀ ਵੇਖਦੇ ਬੱਚੇ ਨੇ ਜਿੜੀ ਮਿਹਨਤ ਕੀਤੀ ਕੀਤੀ ਦੀ ਹੈ ਮਾਵਾ ਨੇ ਕੀਤੀ ਦੀ ਹੈ ਬਸ ਵੇਖਦੀਆਂ ਤੇ ਹੈ ਹੀ ਨੀ ਨਾ ਉਹਨਾਂ ਨੂੰ ਚੈੱਕ ਕਰਨਾ ਨੰਬਰ ਲਾ ਦਿੰਦੀਆਂ ਨੇ ਸਾਨੂੰ ਕੀ ਪਤਾ ਉਹਨਾ ਨੰਬਰ ਕਿਹੜੇ ਲੱਗਾਏ ਕਿਵੇਂ ਦੇ ਲਾਏ ਦੇ ਨੇ ਹੂੰ ਉਹ ਤੁ ਤੁਸੀਂ ਬਣਾਉਦੇ ਹੋ ਅਸਾਈਮੈਂਟ ਕੇ ਨਹੀਂ
ਸਹੀ ਗੱਲ ਹੈ।
ਨਹੀਂ, ਤੁਸੀ ਨਹੀਂ ਬਣਾਈ ਅਸਾਈਨਮੈਂਟ ਕਿ ਨਹੀਂ
ਨਹੀਂ, ਹਜੇ ਤਾਂ ਅੱਜ ਪਤਾ ਲੱਗੇਗਾ ਆਜ ਪਤਾ ਲੱਗੇ ਨਹੀਂ ਨਹੀਂ ਹਰੇ ਵਰਕ ਨਹੀਂ ਮਿਲੀ ਅੱਜ ਪਤਾ ਲੱਗੇਗਾ ਦੇਖੋ ਦੇਖੋ, ਮੇਰੀ ਅਹ ਮੇਰੀ ਨਿਨਾਣਨ ਦੇ ਬੱਚੇ ਨੇ ਉਹਨਾਂ ਨੇ ਤਾਂ ਹੋਲੀ ਡੇਜ਼ ਹੋਮਵਰਕ ਕਰਨਾ ਵੀ ਸ਼ੁਰੂ ਕਰਤਾ ਪਤਾ
ਅੱਛਾ। ਮੇਰਾ ਬੇਟਾ ਅੱਜੇ ਛੋਟਾ ਉਹ ਟਿਊਸ਼ਨ ਜਾਂਦਾ ਨਾ ਉਹਦੇ ਮੈਡਮਾਂ ਨੇ ਸਾਰੇ ਕਾਪੀਆਂ ਦਾ ਕੰਮ ਕਰਾ ਹੀ ਦਿੱਤਾ ਇੱਕ ਬੁੱਕ ਦਾ ਵੀ ਕੰਮ ਹੋ ਗਿਆ ਵੇ ਹੋਰ, ਬਸ ਸਗੋਂ ਮੈਡਮ ਕਹਿੰਦੀ ਵੀ ਸੀ, ਕੰਮ ਹੋਰ ਆਇਆ ਸਕੂਲ ਦਾ ਕੀ ਨਹੀਂ ਆਇਆ ਮੈਂ ਤੇ ਮੈਂ ਕੀਨਹੀਂ
ਨਹੀਂ ਇਸ ਵਾਰ ਨਾ ਮੈਂ ਦੇਖਿਆ ਵੇ ਇਸ ਵਾਰ ਨਾ ਛੋਟੇ ਬੱਚਿਆਂ ਨੂੰ ਕੰਮ ਜ਼ਿਆਦਾ ਦਿੱਤਾ ਨੀ ਹੋਇਆ ਮੈ ਕਿਸੇ ਨੇ ਕਿਹਾ ਵੀ ਹੈ ਹਮ ਮੈਨ ਕਿਸੇ ਨੇ ਕਿਹਾ ਵੀ ਹੈ ਬੱਚੇ ਕਰਦੇ ਨ ਮੁੜੀ ਮੇਰੀ ਕੁੜੀ ਨੇ ਤਾਂ ਹੱਥ ਪੈਨਸਿਲ ਹੀ ਨੀ ਚਲਾਈ।
ਨਹੀਂ ਫੇਰ ਮੇਰੀ ਤੇ ਮੇਰੇ ਮੁੰਡੇ ਨੇ ਤਾਂ, ਤਿੰਨ ਕਾਪੀਆਂ ਦਾ ਕੰਮ ਸਾਰਾ ਕਰ ਲਿਆ ਵੇ,
ਬੜਾ ਸਿਆਣਾ ਵਾ ਅੱਛਾ ਜੀ ਕਹਿੰਨੀ ਆ ਆਪਣੇ ਬੱਚੇ ਨੂੰ ਸਹੀ ਹੈ ਸਹੀ ਤੁਹਾਡੇ ਸਿਰ ਤੇ ਹਾਂ ਡਾਡੀ ਗੁੱਸੇ ਆਲੀ
ਫਿਰ ਐਦੇ ਪੇਦੇ ਨੇ ਨਾਂ, ਪੈਸੇ ਵੈਸੇ ਕੁਰ ਕਰਨੇ ਨਿਕਲੇ ਨੇ ਘਰ ਚ ਸ਼ਾਂਤੀ ਆਦੀ ਐ। ਤੇ ਜੇ ਘਰ ਹੋਣ ਕੋਈ ਕੰਮ ਹੀ ਨੀ ਹੁੰਦਾ।
ਸਹੀ ਗੱਲ ਐ, ਸ਼ਰਾਰਤੀ ਬੱਚੇ ਨੇ ਮੈਨੂੰ ਲੱਗਦਾ, ਤੁਹਾਡੇ ਬਹੁਤ ਜ਼ਿਆਦਾ
ਬਹੁਤ ਜ਼ਿਆਦਾ ਸ਼ਰਾਰਤੀ ਨੇ ਹਾਂਜੀ ਹੋਰ, ਹੋਰ ਸੁਣਾਓ।
ਵਧੀਆ ਜੀ ਵਧੀਆ,
ਹਾਂਜੀ ਵਧੀਆ,
ਆਹ ਹੋਰ ਮੈਂ, ਕਹਿ ਰਹੀ ਸੀ, ਕਿ ਤੁਸੀਂ ਕੋਈ ਡਿਜਾਇਨ ਵਗੈਰਾ ਦੱਸੋ ਮੈਂ ਸੁਣਿਆ ਤੁਸੀ ਸੂਟ ਸਾਟ ਬੜੇ ਸੋਹਣੇ-ਸੋਹਣੇ ਪਾਦੇ ਔ ਮੈਂ ਤੁਹਾਡੀ ਦੇਖਣੀ ਆ ਤੁਹਾਡੀ ਫੋਟੋਆਂ ਵਗ਼ੈਰਾ ਕਿੱਥੋਂ ਲੈਂਦੇ ਕੱਪੜੇ ਵਗੈਰਾ
ਅੱਛੀ ਬਸ ਆਪ ਜ ਜਿਥੇ ਮਰਜ਼ੀ ਲੈ ਲੈਂਲੇ ਆ ਕਦੇ ਬਾਜ਼ਾਰ ਜਾ ਲੋਕਲ ਲੈ ਲੇਨੇ ਆ ਜੇ ਚਲਦੇ ਫਿਰਦੇ ਪਸੰਦ ਆਂਦੇ ਖ ਲੈਂਨੇ ਆਂ।
ਹਾਂ ਮਤਲਬ ਉਹਦਾ ਹੁੰਦਾ ਨਾ ਸਿਵਾਨ ਦੀ ਜਾਚ ਕੱਪੜੇ ਸਵਾਣ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਨਾ,
ਹਾਂ ਮੈਂ ਹੁਣ ਤਿੰਨ ਚਾਰ ਕੋਟਨ ਦੇ ਸੂਟ ਸਵਾਏ ਨੇ ਹੁਣ
ਅੱਛਾ,
ਤਿੰਨ ਚਾਰ ਕੋਟਨ ਦੇ ਸੂਟ ਸਵਾਏ ਨੇ, ਹੁਣ ਉਹ ਤੇ ਮੈਂ ਪਾ ਲਈ ਏ ਮੇਰੀ ਹਾਂ ਮੈਂ ਪਾ ਚੁੱਕੀ ਆ ਹੁਣ ਬਸ ਹਨਾ ਗਰਮੀ ਤੋਂ ਅੱ ਪਾਏ ਵੀ ਨੀ ਨਾ ਜਾਂਦੇ ਐ।
ਸਹੀ ਹੈ, ਸਹੀ ਐ।
ਮੈਂ ਲਿਆਈ ਸੀ, ਤਿੰਨ ਚਾ ਮੈਂ ਤਿੰਨ ਲਿਆਈ ਸੀ ਕੋਟਨ ਸੂਟ ਸੁਆ ਸੂ ਕੇ ਬਾਰੀਆਂ ਚ ਵੀ ਰੱਖ ਤੇ ਨੇ,
ਅੱਛਾ ਜੀ ਮੈਂ ਇਨਾ ਥੋੜਾ,
ਪਕੰਦਰ ਵੀ ਹੋਵੇ ਨਾ, ਬਣਾਉਣ, ਮੈਂ ਸਗੋਂ ਮੇਰੇ ਦੋ ਸੂਟ ਹੋਰ ਨੇ ਬਿਲਾਸਪੁਰ ਤੋਂ ਲਿਆਂਦੇ ਨੇ, ਇਧਰੋਂ ਹੀ ਇਧਰੋਂ ਲਿਆਂਦੇ ਨੇ, ਬਸ ਗਈ ਸੀ। ਮੰਮੀ ਤੇ ਆਪਣੇ ਨਾਨ-ਨਾਲ, ਉਸੇ ਦਿਨ ਦਰਾਣੀ ਨਾਲ, ਤੇ ਉਧਰੋਂ ਦੋ ਸੂਟ ਲੈ ਕੇ ਆਏ ਆ ਅਸੀਂ ਬਸ ਪੇ ਦਿੰਦੇ ਹੁਣ ਸੋਚਦੇ ਲਾਈਨਿੰਗ ਲਿਆਵਾਂ ਤੇ ਸਆਵਾਂ
ਸਹੀ ਹੈ ਤੁਹਾਡੇ ਨਾ ਫੰਕਸ਼ਨ ਵਰਾ ਹਾਂ ਤੁਹਾਡੇ ਫੰਕਸ਼ਨ ਵਗੈਰਾ ਆਉਂਦੇ ਜਾਂਦੇ ਹੋ। ਕਹਿਣਾ।
ਬਸ ਹੁਣ ਫੰਕਸ਼ਨ ਆਉਂਦੇ ਹੀ ਰਹਿੰਦੇ ਨੇ ਦੋ ਤਿੰਨ ਵਿਆਹ ਹੈਗੇ ਨੇ ਹੁਣ ਹੁਣ ਇੱਕ ਵਿਆਹ ਫੇਰ ਆਇਆ। ਮੇਰੀ ਦਰਾਣੀ ਆ ਉਹਦੀ ਫਰੈਂਡ ਦਾ ਵਿਆਹ ਹੋ ਹੋਣਾ ਅਗਸਤ ਚੋਂ ਫੇਰ ਸੋਚਦੇ ਉਹਦੇ ਵਿਆਹ ਕੋਲੀ ਸਵਾ ਲਾਂਗੀ ਤੇ ਨਾਲ ਹੀ ਰੱਖੜੀ ਤੇ ਵੀ ਪਾ ਲਾਂਗੀ ਫਿਰ ਸੂਟ
ਸਹੀ -ਸਹੀ ਹੈ ਅੱਛਾ ਜੀ ਵਧੀਆ ਗੱਲ ਹੈ ਕੋਈ ਨੀ ਮੈਨੂੰ ਦੱਸਣਾ ਆਪਾਂ ਡਿਜ਼ਾਇਨ ਵਗੈਰਾ ਕਿਵੇਂ
ਹਾਂਜੀ ਹਾਂ ਤਹਾਨੂੰ ਮੈਂ ਦੱਸਾਂਗੀ ਜਨਾਨੀ ਕਿਹੜੀ ਆ ਆ ਇੱਕ ਤਾਂ ਮੈਂ ਇੱਧਰ ਸਵਾਉਣ ਲੱਗੀ ਆਂ। ਸੂਟ ਇੱਕ ਦੀ ਸ਼ੋਪ ਹੈ ਵੇ
ਕੋਈ ਨੀ ਤੁਸੀਂ ਮੈਨੂੰ ਵਟਸਐਪ ਵਗੈਰਾ ਕਰਦੇ ਨਾ ਤੁਸੀਂ ਉਹਦਾ ਨਾਮ ਵਗੈਰਾ ਸਭ ਕੁਛ ਨਾ ਤੇ ਮੈਂ ਗੱਲ ਕਰ ਲਾਂਗੀ।
ਆਹੋ ਕੋਈ ਨੀ ਮੈਂ ਤੁਹਾਨੂੰ ਭੇਜਦਾ ਮੈਂ ਤੁਸੀਂ ਗੱਲ ਕਰ ਲੈਣਾ ਫੇਰ ਉਸ ਤੋ ਬਾਅਦ ਸਵਾ ਲੈਣਾ ਹੋਰ ਦੱਸੋ? ਬੜਾ ਵਧੀਆ।
ਘਰ ਪਰਿਵਾਰ ਠੀਕ ਨੇ ਸਭ
ਹਾਂਜੀ -ਹਾਂਜੀ ਸਭ ਵਧੀਆ ਨੇ ਉਹ ਉਹਦੇ ਪਾਪਾ ਆਏ ਸੀ ਤੇ ਮੰਗਦੇ ਵੀ ਸੀ ਰੋਟੀ ਮੈਂ ਕਿਹਾ ਹਡੇ ਚੋਲ ਚੂਲ ਬਣਦੇ ਫਿਰ ਤੁਸੀਂ ਦੋ ਮਿੰਟ ਰੁਕ ਲਓ ਰੁਕ ਜਾਓ ਫਿਰ ਇਹਨਾਂ ਮੈਂ ਫਰੂਟ ਦਿੱਤਾ ਕੱਟ ਕੇ
ਅੱਛਾ ਨਾ ਥੋੜਾ ਵੇਟ ਕ ਲ ਹਾਂ -ਹਾਂ ਅੱਛਾ ਜੀ।
ਤੇ ਫੇਰ ਕਾਰਖਾਨੇ ਚਲੇ ਗਏ ਨੇ ਨਾਸ਼ਤਾ ਕਰਨ ਵੀ ਨੀ ਆਏ। ਤੇ ਹੁਣ ਆਏ ਨੇ ਮੈਂ ਕਿਹਾ ਮੈਂ ਚੌਲ ਤਾਂ ਬਣਾਾਨਦੀ ਪਿਆ ਵਾਂ ਰੋ
ਹਾਂ ਬਸ ਮੇਰੇ ਸੋਰਾ ਸਾਹਿਬ ਆਏ ਨੇ। ਉਹ ਕਹਿੰਦੇ ਨੇ ਪਹਿਲੇ ਮੈਨੂੰ ਨਿੰਬੂ ਪਾਣੀ ਦੇ ਨਿੰਬੂ ਪਾਣੀ ਦਿੱਤਾ ਫੇਰ ਰੋਟੀ ਦਿੱਤੀ ਹੈ ਬਸ ਹੁਣ ਰੋਟੀ ਖਾ ਰਹੇ ਨੇ ਹੁਣ ਮੇਰਾ ਬੇਟਾ ਆਏਗਾ ਉਹ ਕਹਿੰਦਾ ਮੈਂ ਲੱਸੀ ਬਣਾ ਕੇ ਦੋ। ਜਾਂ ਲੱਸੀ ਦੇਵੋ ਜਾਂ ਨਿੰਬੂ ਪਾਣੀ
ਆਾਂ ਮੈਂ ਵੀ ਇਹ ਸੋਚਣੀ ਸੀ ਆਂਦੀ ਨਾ ਮੇਰੀ ਬੇਟੀ ਸਕੂਲ ਬੜੀ ਕਾਹਲੀ ਪੈਂਦੀ ਉਹਨੂੰ ਗਰਮੀ ਬੜੀ ਲੱਗਦੀ ਹੈ ਸਗੋਂ ਕੱਲ ਪਿੱਛਲੇ ਕੱਲ ਦੀ ਗੱਲ ਐਵੇਂ ਉਹਨੂੰ ਇਹਦਾ ਦਿਲ ਤੇ ਹੈ ਨੀ ਸੀ ਜਾਣ ਦਾ ਸਕੂਲ ਤੇ ਇਹਨੇ ਮੈਨੂੰ ਗਿਆਰਾਂ ਵਜੇ ਮੈਨੂੰ ਫੋਨ ਕਰ ਤਾਂ ਕਿ ਤੁਸੀਂ ਮੈਨੂੰ ਆ ਕੇ ਲਿਆ ਮੈਂਡਮ ਦਾ ਫੋਨ ਆ ਜਾਂ ਅ ਬਸ ਮੈਨ ਮੈਨੂੰ ਦੇਖ ਿਆਵੇ ਨੇ ਸਕੂਲ ਚ ਨਾਲ ਠੀਕ ਹੋ ਗਈ ਆ ਮੈਂ ਕਿਹਾ ਵਿਕੁ ਠੀਕ ਹੋ ਗਈ ਕਹਿੰਦੇ ਮੈ ਚੋੜ ਕਰਦੇ ਵੀ ਸੀਂ
ਹਾਂ ਅੱਛਾ
ਜਾਣ ਦਾ ਰੋ ਰੋ ਕੇ ਗਈ ਆ ਸਕੂਲ ਅੱਜ
ਬਸ ਅਜੀਏ ਆ ਹਾਂ ਨਹੀਂ ਨਹੀਂ ਮੇਰਾ ਬੇਟਾ ਤਾਂ ਛੁੱ ਛੁੱਟੀ ਨਹੀਂੀ ਮਾਰਦਾ ਉਹ ਕਹਿੰਦਾ ਮੈਂ ਛੁੱਟੀ ਮਾਰਾਂਗਾ ਤੇ ਮੇਰਾ ਕੰਮ ਪੈਂਡਿੰਗ ਹੋ ਜਾਏਗਾ ਫੇਿਰਿਰ ਕਿੱਥੋਂ ਮੰਗ ਮੰਗ ਕੇਵੇੈਂ ਕਰਾਂਗਾ ਕੰਮ ਪੂਰਾ ਕਿਤੇ ਕੋ ਮੰ ਮੰਗ ਕੇ ਕਰਾਂਗਾ ਇਸ ਕਰਕੇ ਤਾਂ ਉਹ ਛੁੱਟੀ ਮਾਰਦਾ ਹੀ ਨਹੀਂ
ਅੱਛਾ ਬਸ ਕਈ ਕ ਬੱਚੇ ਦੇ ਆਪਣੀ ਆਪਣੀ ਸੋਚ ਹੁੰਦੀ
ਹਾਂ ਉਹਨੂੰ ਮੰਹੀਨੇ ਪੈਂਦੇ ਨੇ ਕਾਪੀਆਂ ਮ ਮੰਗੀਆਂ ਪੈਂਦੀਆਂ ਹੁਣ ਲਿਖਣ ਵਾਲਾ ਕੰਮ ਤਾਂ ਕਿੰਨਾ ਹੁੰਦਾ ਬ
ਹਮ ਦੇਖਣ ਵਾਲਾ ਕੰਮ ਤਾਂ ਸਗੋਂ ਅਸੀਂ ਚਲੇ ਗਏ ਸੀ ਬਾਹਰ ਘੁੰਮਣਸਤੇ ਇੰਨੇ ਵੀ ਸਿਆਣੀ ਕਾਪੀਆਂ ਲੈ ਲੈ ਕੇ
ਹਾਂ ਸਹੀ ਹੈ ਸਹੀ ਹੈ ਫੇਰ ਬੱਚਿਆਂ ਦਾ ਕੰਮ ਉਹੀ ਡਬਲ ਪੈ ਕਰਦੇ ਨਾ ਚਲੋ ਚਲੋ ਠੀਕ ਹੈ ਮੈਂ ਤੁਹਾਨੂੰ ਕਰਨੀੀਆਂ
ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਬਾਏ ਬਾਏ